ਹੈਲੋ!
ਹੈਲੋ! ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਹਾਲ ਠੀਕ ਹੋ ਤੁਸੀਂ?
ਹਾਂਜੀ ਮੈਂ ਠੀਕ ਹਾਂ ਤੁਸੀ।
ਮੈਂ ਵੀ ਠੀਕ ਤੁਹਾਡੇ ਘਰ ਸਭ ਠੀਕ।
ਹਾਂਜੀ! ਹਾਂਜੀ! ਸਭ ਠੀਕ ਹੈ।
ਮੈਂ ਤੁਹਾਨੂੰ, ਤੁਹਾਨੂੰ ਮੈਂ ਯਾਦ ਹੀ ਕਰ ਰਹੀ। ਸੀ ਮੈਂ ਕਿਹਾ ਕਿੰਨੇ ਦਿਨ ਹੋ ਗਏ ਮੈਂ ਫ਼ੋਨ ਨਹੀਂ ਕੀਤਾ।
ਅੱਛਾ!
ਮੈਂ ਨਾ। ਤੁਹਾਨੂੰ ਅ ਪੁੱਛਣਾ ਸੀ। ਕਿ ਤੁਸੀਂ ਆਪਣੇ ਬੱਚਿਆਂ ਦੇ ਤੁਹਾਡੇ। ਛੁੱਟੀ ਚੱਲ ਰਹੀ ਹੈ ਨਾ ਸਮਰ ਬ੍ਰੇਕਸ ਪੈ ਗਈਆਂ ਹੋਗੀਆਂ। ਹਾਂ! ਤੇ ਮੈਂ ਕਹਿ ਰਹੀ ਸੀ। ਉਹਨਾਂ ਨੂੰ ਤੁਸੀਂ ਕੋਈ ਐਕਟੀਵਿਟੀ 'ਚ ਪਾਇਆ ਏ।
ਜੀ ਮੇਰੀ ਬੇਟੀ ਜਾਂਦੀ ਹੈ। ਕਿ ਸਮਰ ਕੈਂਪ ਤੇ।
ਸਮਰ ਕੈਂਪ ਤੇ ਅੱਛਾ।
ਹਾਂਜੀ! ਹਾਂਜੀ! ਤੇ ਉਹ ਸਕੇਟਿੰਗ ਸਕੇਟਿੰਗ ਕਰ ਲਈ।
ਸਕੇਟਿੰਗ ਕਰਦੀ ਉਹ।
ਹਾਂਜੀ, ਹਾਂਜੀ ਹੂੰ
ਤੁਹਾਡੇ ਉੱਥੇ?
ਹੂੰ, ਫਾਈਵ ਹੰਡਰੇਡਜ। ਫਾਈਵ ਹੰਡਡਸ ਹਾਂਜੀ। ਨਹੀਂ ਫਿਫਟੀਨ ਡੇਸ।
ਅੱਛਾ ਫਿਫਟੀਨ ਡੇਜ ਦੀ ਤੇ ਓਦੇ ਅੰਦਰ ਜੋ ਕੱਪੜੇ ਵਗੈਰਾ ਹੁੰਦੇ ਆ ਉਹ।
ਅੱਛਾ ਅੱਛਾ।
ਕੋਈ ਵੀ ਪ।
ਕੱਪੜੇੇ ਤੇ ਹਾਂਜੀ ਕੋਈ ਵੀ ਪਾ ਕੇ ਜਾ ਸਕਦੇ ਨੇ ਹਾਲੇ ਤਾਂ ਏਹੀ ਨਾ ਪ੍ਰੈਕ ਟਿਸ ਹੈ ਹਾਂਜੀ। ਹਾਂਜੀ ਹਾਂਜੀ ਹਾਂ।
ਤੁਹਾਡੀ ਦੂਸਰੀ ਬੇਟੀ ਕੁਝ ਜੁਆਇਨ ਕੀਤਾ ਉਹਨੇ।
ਨਹੀਂ ਉਹ ਨਹੀਂ ਕਰ ਰਹੀ ਕੁਛ ਵੀ।
ਅੱਛਾ ਮੈਂ ਵੀ ਨਾ ਜੁਆਇਨ ਕਰਨਾ ਸੀ। ਤੇ ਮੈਂ ਸੋਚਿਆ ਕਿ ਮੈਂ ਫੋਨ ਕਰਾਂ ਤੁਹਾਡੇ ਪਿੱਛੇ ਬਹੁਤ ਆਵਾਜ਼ ਆ ਰਹੀ ਏ। ਬੱਚੇ ਬਹੁਤ ਸ਼ੋਰ ਮਚਾ ਰਹੇ ਆ ਤੁਸੀ ਥੋੜਾ ਸਾਈਡ ਹੋਕੇ ਗੱਲ ਕਰਲੋ।
ਹਾਂਜੀ। ਹੈਲੋ। ਹਾਂਜੀ। ਹਾਂਜੀ-ਹਾਂਜੀ।
ਹਾਂਜੀ ਮੈਂ ਕਹਿਆ। ਤੁਸੀਂ ਮੈਂ ਵੀ ਕੁਝ ਜੁਆਇਨ ਕਰਨਾ ਸੀ ਮੈਂ ਕਿਹਾ ਤੁਹਾਡੇ ਕੋਲ ਕੁਝ ਪੁੱਛਾਂ ਕਿ ਮੈਂ ਕੀ ਕਰ ਸਕਦੀ ਆਂ। ਜਿਵੇਂ ਮੈਂ ਤੇ ਸੋਚਿਆ ਸੀ ਕਿ ਮੈਂ ਸਵਿਮਿੰਗ ਕਰ ਲਾ ਯਾ ਡਾਂਸ।
ਹਮ।
ਕਿਉਂਕਿ ਤੁਹਾਡੀ ਮੈਂ ਡੋਟਰ ਦੇਖੀ ਸੀ ਉਹ ਬਹੁਤ ਅੱਛਾ ਡਾਂਸ ਕਰਦੀ ਏ ਹੈਨਾ।
ਹਾਂਜੀ-ਹਾਂਜੀ।
ਤੇ ਮੈਂ ਸੋਚਿਆ ਕੀ। ਪੁੱਛਾਂ ਤੁਹਾਡੇ ਕੋਲ ਕੀ ਡਾਂਸ ਉਹ ਉਹ ਕਿਥੋਂ ਸਿੱਖਦੀ ਏ ਡਾਂਸ।
ਜਿ ਉਹ ਤੇ ਆਪਣੇ ਆਪ ਹੀ ਕਰਨ ਲੱਗ ਗਈ ਘਰ ਹੀ ਚਲਾ ਕੇ ਬੈਠੀ ਰੇਂਧੀ ਏ।
ਫੋਨ ਅਤੇ ਟੀਵੀ ਤੇ ਵੀ ਲਗਾ ਕੇ ਬੈਠੀ। ਹਾਂਜੀ ਟੀਵੀ ਦੇ ਨਾਲ ਲਗਾ ਲੈਂਦੀ ਏ ਨਾ ਵੀਡੀਓ ਵਗੈਰਾ ਹਾਂਜੀ।
ਟੀਵੀ ਤੇ ਕਰ ਲੈਂਦੀ ਏ ਐਤੇ।
ਹਾਂਜੀ ਟੀਵੀ ਤੋ ਦੇਖ ਦੇਖ ਕੇ ਹੀ ਕਰਦੀ ਏ ਹਾਂਜੀ।
ਤੇ ਤੁਸੀ ਐਨੂ ਕਿਥੇ ਪਾਇਆ ਨਹੀਂ ਕੇ ਕਿਥੇ। ਮਤਲਬ ਹੈ ਕੋਈ ਕੋਂਪੀਟੀਸ਼ਨਸ ਵਗੈਰਾ ਤੇ ਜਾਂਦੀ ਏ ਸਕੂਲ ਵਗੈਰਾ ਤੇ।
ਹਾਂਜੀ ਸਕੂਲ ਦਾ ਇਕ ਹੋਇਆ ਸੀ ਪਹਿਲਾਂ ਓਹਦੇ ਚ ਪਾਰਟੀਸਪੇਟ ਕੀਤਾ ਸੀ। ਹੁਣ ਹੈਗੀ ਹੁਣ ਹੌਲੀਡੇ ਆਫਟਰ ਹੌਲੀਡੇ ਫਿਰ ਜਾਏਗੀ ਫਿਰ ਸਟਾਰਟ ਮੈਮ ਨੂੰ। ਕਿਹਾ ਤੇ ਹੋਇਆ ਓਹਨੂੰ ਕਰਾਨ ਵਾਸਤੇ ਹਾਂਜੀ।
ਹਾਂ ਡਾਂਸ ਤੇ ਉਹ ਕਾਫੀ ਅੱਛਾ ਕਰਦੀ ਏ ਮੈਂ ਮੈਂ। ਦੇਖਿਆ ਸੀ ਮੈਨੂੰ ਲਗਿਆ ਉਹ ਸ਼ਇਦ ਕੋਈ ਐਕੈਡਮੀ ਚੋਂ ਯਾ ਕਿਥੋਂ ਡਾਂਸ ਸਿੱਖਦੀ ਏ।
ਨਹੀਂ ਸਿੱਖਿਆ ਨਹੀਂ ਉਹ ਟੀਵੀ ਦੇਖ ਦੇਖ ਕੇ ਬਸ। ਕਰਨ ਲੱਗ ਗਈ ਟੀਵੀ ਚੋਂ ਦੇਖ ਦੇਖ ਕੇ ਹੀ।
ਕੀ ਵੇਖ ਕੇ ਮੈਂ ਪੁਛਾ। ਇਕ ਵਾਰੀ ਕੀ ਉਹ ਅਗਰ ਕਿਥੋਂ ਸਿੱਖਦੀ ਏ ਤੇ ਮੈਨੂੰ ਪਤਾ ਚੱਲ ਜਾਏ। ਬਾਕੀ ਤੁਹਾਡੇ ਓਥੇ ਤੇ ਹੋਏਗੀਆਂ ਤੇ ਡਾਂਸ ਐਕੈਡਮੀ ਵਗੈਰਾ।
ਹਾਂਜੀ ਹੈਗੀਆਂ ਪਰ ਉਹ ਥੋੜਾ ਦੂਰ ਐ ਪਰ ਐਕਚੂਲੀ ਹੁਣੇ ਕੀ ਓਹਨਾ ਨੇ। ਐ ਜੋਇਨ ਕਿਤਾ ਦੈ ਤਾ ਫਿਰ ਦੁਸਰੀ ਜਗਾਂ ਹਜੇ ਪੇਜ ਨਹੀਂ ਰਹੀ।
ਹਾਂਜੀ ਓਹੀ, ਤੇ ਤੁਆਡੀ ਡੋਟਰ ਜੋ ਸਕੇਟਿੰਗ ਤੇ ਜਾਂਦੀ ਏ।
ਹਾਂਜੀ, ਹੁੰ ਸਵੇਰੇ ਜਾਂਦੀ ਏ ਸੱਤ ਵਜੇ ਨਾਲ। ਹਾਂਜੀ।
ਅੱਛਾ-ਅੱਛਾ ਤੇ ਉਹ ਕੋਈ ਕੋ ਅਕੈਡਮੀ ਏ ਕੀ ਏ ਇਵੇਂ। ਕੋਈ ਗਰਾਊਂਡ।
ਨਈ ਸਕੂਲ ਦੇ ਅੰਦਰ ਐ। ਸਕੂਲ ਦੇ ਅੰਦਰ ਈ ਕੋਚ ਆਉਂਦੇ ਐ।
ਅੱਛਾ-ਅੱਛਾ ਅੱਛਾ-ਅੱਛਾ ਐ ਤੇ ਬੋਤ ਅੱਛੀ ਗੱਲ ਏ।
ਕੋਚ ਅਪਾਇੰਟ ਕੀਤਾ ਦੈ ਨਾ ਕੋਚ ਤੇ ਓਹੀ ਸਿਖਾਂਦੈ ਨੇ।
ਅੱਛਾ-ਅੱਛਾ, ਮੈਂ ਵੀ ਹੁਨ ਸੋਚ ਰੀ ਆਂ ਮੈਂ ਕੁੱਜ ਜੋਇਨ ਕਰਾਂ ਕਿਓਂਕਿ ਮੇਰੀ ਵੀ ਕੋਲੇਜ ਮੈ ਘਾਰ ਸੀ ਤੇ ਮੈਂ ਸੋ ਚਿਆ ਕਿ ਕੁੱਛ ਜੋਇਨ ਕਰਾਂ, ਮੈਂ ਪੁੱਛਾ ਤੁਹਾਡੇ ਕੋਲੋਂ ਕਿ ਅਗਰ ਤੁਸੀਂ ਕੁਛ ਸਜੈਸਟ ਕਰ ਸਕੋ, ਕਿ ਮੈਂ ਕੀ ਕਰਾਂ?
ਨੀ ਤੇ, ਸਵਿਮਿੰਗ ਸਿੱਖ ਲੋ ਸਵਿਮਿੰਗ ਵੀ ਅੱਛਾ ਐ
ਹੂੰ, ਸਵਿਮਿੰਗ ਵੀ ਅੱਛਾ ਏ। ਔਰ ਡਾਂਸ ਵਗੈਰਾ ਵੀ ਅੱਛਾ ਐ, ਬੈਡਮਿੰਟਨ ਵੀ ਪਰ ਸਾਡੇ ਐਥੇ ਵੀ ਨਾ ਐਹੀ ਏ, ਹੁੰ
ਸਾਡੇ ਐਥੇ ਤਾਂ ਬੈਡਮਿੰਟਨ ਵੀ ਸਿਖਾਂਦੇ ਨੇ ਅੱਛਾ।
ਅੱਛਾ-ਅੱਛਾ, ਪਰ ਸਾਡੇ ਐਥੇ ਨਾ ਬੋਹਤ ਦੂਰ-ਦੂਰੋ ਔਰ ਸਾਡੇ ਹਾਂ। ਸਾਡੇ ਐਥੇ ਤਾਂ ਬੋਹਤ ਦੂਰ-ਦੂਰ ਏ, ਔਰ ਫੀਸ ਵੀ ਬੋਹਤ ਜ਼ਾਦਾ ਏ।
ਸਕੂਲ ਵੱਲੋਂ ਏ ਨਾ ਤਾਂ ਥੋੜੀ ਫੀਸ ਘਾਟ ਰੱਖ ਵਦਿਆ ਫੇਰ, ਹੂੰ।
ਸਾਡੇ ਇੱਥੇ ਤੇ, ਤਿੰਨ ਹਜ਼ਾਰ ਰੁਪਈਆ ਬੈਡਮਿੰਟਨ ਸਿਖਾਨ ਦੀ ਫੀਸ। ਔਰ ਦੋ ਹਜ਼ਾਰ ਪੰਜ ਸੌ ਏ ਸਵਿਮਿੰਗ ਦੀ ਫੀਸ। ਔਰ ਫਿਰ ਅਗਰ ਮੈਂ ਸਵੀਮਿੰਗ ਜੋਇਨ ਵੀ ਕਰਾ ਹਾਂ ਮੈਂ ਅਗਰ ਸਵੀਮਿੰਗ ਜੋਇਨ ਵੀ ਕਰਾਂ ਤੇ ਦੋ ਹਜ਼ਾਰ ਪੰਜ ਸੌ ਇਚ ਮੈਂ ਜੋਇਨ ਕਰਾਂ, ਫਿਰ ਓਸ ਤੋਂ ਬਾਦ ਜੋ ਕੱਪੜੇ ਹੁੰਦੇ ਆ, ਅਲੱਗ ਤੋ ਕੱਪੜੇ ਖਰੀਦਨੇ ਪਏਂਗੇ, ਗਲਾਸਿਸ, ਕੈਪ ਓਹੀ, ਓ ਫੇਰ ਬੋਹਤ ਜਾ ਦਾ ਹੋ ਜਾਏਗਾ, ਮਤਲਬ ਅੱਛਾ, ਕੁਛ ਵੀ ਐਸਾ ਨਈ ਏ ਕਿ ਸਸ ਤਾ ਹੋਏ ਮੈ ਸਿਖ ਸੱਖਾ, ਬੈਡਮਿੰਟਨ ਦੀ ਵੀ ਇਨੀ ਫੀਸ ਔਰ ਫੇਰ ਜਾਨਾ ਆਨਾ ਵੀ ਨਈ-ਨਈ ਮੇਰੇ ਘਰ ਤੇ ਬੋਤ ਦੂਰ ਏ, ਮਤਲਬ ਮੈਨੂੰ ਫੋਟੀ-ਫਿਫਟੀ ਟੀ ਮਿਨਟਸ ਲਗ ਜਾਂਦੇ ਆ
ਸਤਿ ਸ਼੍ਰੀ ਅਕਾਲ। ਤੇ ਦਖਾ ਦੇ
ਤੁਆਡੇ ਬੱਚੇ ਸ਼ੋਰ
ਚਲੋ ਠੀਕ ਏ।
ਹ-ਹ
ਠੀਕ ਹੈ ਜੀ, ਓਕੇ ਬਾਏ।